ਹੈਲ
ਹੈਲੋ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ
ਬਸ ਵਧੀਆ ਹੈ ਤੁਸੀਂ ਸਣਾਓ
ਬਸ ਮੈਂ ਵੀ ਵਧੀਆ ਹੋਰ ਸੁਣਾਓ ਕੀ ਕਰ ਰਿਹਾ ਸੀ।
ਕੁਛ ਨੀ ਬਸ ਅ ਘਰਦੇ ਕੰਮ ਨਿਬੇੜ ਕੇ ਰਸੋਈ ਰਸੋਈ ਸੰਭਾਲ ਕੇ ਹਟੇ ਸੀ। ਕੱਲ੍ਹ ਬੱਚਿਆ ਨੇ ਸਕੂਲ ਜਾਣਾ ਹੈ ਨਾ ਤੇ ਬਸ ਉਹੀ ਸਭ ਇਹ ਸਭ ਕੰਮਾਂ ਦੇ ਵਿੱਚ ਤੇ ਪਤਾ ਹੀ ਨਹੀਂ ਲੱਗਦਾ ਦਾ ਦਿਨ ਕਿੱਥੇ ਜਾਂਦਾ ਹੈ ਕਦੀ ਬਾਹਦ ਸੋ ਜਾਣ ਦਾ ਸੋਚੋ ਵੀ ਜੋਬ ਕਰਨ ਦਾ ਸੋਚੋ ਵੀ ਤਾਂ ਵੀ ਕੁਛ ਹੋ ਨੀ ਪਾਉਂਦਾ ਕਿਉਂਕਿ ਘਰ ਦੇ ਕੰਮਾਂ ਤੋਂ ਵੀ ਫ਼ੁਰਸਤ ਨਹੀਂ ਮਿਲਦੀ ਹੈ ਮਨ ਤੇ ਬੜਾ ਕਰਦਾ ਹੈ ਕਿ ਜੋਬ ਕਰੀਏ
ਜੋਬ ਕਰਕੇ ਕੀ ਅੱਜ ਸੌਭ ਚੰਗਾ ਨਾ ਘਰੇ ਰਹਿਣ ਨੂੰ ਮਿਲਦਾ ਬੱਚੇ ਨੂੰ ਟਾਈਮ ਦੇ ਪਾਉਂਦੇ ਹੋ। ਇੱਥੇ ਮੈਂ ਜੋਬ ਜਾ ਕੇ ਹੁਣੇ ਤੇ ਆਈ ਹਾਂ ਬਸ ਹੁਣ ਰੋਟੀ ਬਣਾ ਰਹੀ ਹਾਂ ਤੁਹਾਡੇ ਨਾਲ ਗੱਲ ਕਰਦੇ ਕਰਦੇ
ਮੈਂ ਤਾਂ ਸਾਰਾ ਦਿਨ ਮੇਰਾ ਨਿਕਲ ਥੱਕ ਜਾਦੇ ਆ
ਹਾਂ ਉਹ ਤੇ ਹੈ ਬਟ ਇੱਕ ਹੀ ਕੰਮ ਕਰਦੇ ਕਰਦੇ ਕਰਦੇ ਕਰਦੇ ਵੀ ਥੋੜਾ ਉਹ ਹੋ ਜਾਂਦਾ ਨਾ ਇੱਕ ਹੀ ਕੰਮ ਕਰਦੇ ਰੋ ਰੋਟੀ ਰਸੋਈ ਖਾਣਾ ਪਾਣੀ ਠੀਕ ਹੈ ਚੰਗਾ ਲੱਗਦਾ ਹੈ ਬਹੁਤ ਬਟ ਪੜ੍ਹਾਈ ਲਿਖਾਈ ਕਰਕੇ ਵੀ ਕੀ ਫਾਇਦਾ ਇੰਨਾ ਪੜ੍ਹਾਈ ਲਿਖਾਈ ਇੰਨੀ ਜ਼ਿਆਦਾ ਕੀਤੀ। ਹੋਈ ਹੈ ਉਹਦੇ ਬਾਅਦ ਫਿਰ ਘਰੇ ਹੀ ਬੈਠੇ ਹੋਏ ਆ ਕੁਛ ਕਰ ਨੀ ਸਕਦੇ ਘਰੋਂ ਵੀ ਕਰਨ ਤੋਂ ਟਾਈਮ ਨੀ ਮਿਲਦਾ ਹੈ।
ਮੈਨੂੰ ਤੇ ਲੱਗਦਾ ਹੈ ਘਰ ਵੀ ਕਰੋ ਪਹਿਲੇ ਬਾਹਰ ਦਾ ਕਰਕੇ ਆਓ। ਫੇਿਰ ਆ ਕੇ ਫੇਿਰ ਘਰ ਦਾ ਕਰੋ ਥੱਕ ਜਾਂਦੀਆਂ ਬਹੁਤ ਬੁਰੀ ਤਰੀਕੇ ਕਈ ਵਾਰੀ ਮੇਰਾ ਵੀ ਜੀਅ ਕਰਦਾ ਹੈ ਕਿ ਮੈਂ ਘਰੇ ਰਵਾਂ ਆਰਾਮ ਨਾਲ ਬੱਚੇ ਵੀ ਇੱਦਰ ਉੱਦਰ ਦੇਖਦੇ ਰੈਂਦੇ ਨੇ ਮੂੰਹ ਦੇਖਦੇ ਰਹਿੰਦੇ ਨਾ ਬੱਚਿਆਂ ਬੱਚਿਆਂ ਨੂੰ ਦੇਖ ਪਾਂਦੀ ਸਹੀ ਤਰੀਕੇ ਨਾਲ ਪੜ੍ਹਾ ਪਾਦੀਆਂ। ਮੈਨੂੰ ਲੱਗਦਾ ਬਈ ਜੋਬ ਛੋੜ ਹੀ ਦੇਵਾਂ ਇੱਕ ਵਾਰ ਨੂੰ ਸੋਚਦੀ ਹਾਂ।
ਲੇਕਿਨ ਉਹੀ ਹੈ ਨਾ ਕਿ ਥੋੜਾ ਕੋਨਫੀਡੈਂਸ ਆ ਜਾਂਦਾ ਹੈ ਚਾਰ ਲੋਕਾਂ ਨਾਲ ਤੁਸੀਂ ਮਿਲਦੇ ਹੋ ਗੱਲ ਕਰਦੇ ਹੋ। ਕੰਮ ਕਰਦੇ ਓ। ਤੁਹਾਡਾ ਅੱਛਾ ਖਾਸਾ ਸਰਕਲ ਬਣ ਜਾਂਦਾ ਹੈ ਐਥੇ ਤੁਸੀਂ ਚਾਰ ਦੀਵਾਰੀ ਦੇ ਅੰਦਰ ਹੀ ਰਹੋ ਘਰੇ। ਕੰਮ ਹੀ ਕਰਦੇ ਰਹੋ ਘਰਦੇ ਇੰਨੇ ਕੰਮ ਹੋ ਜਾਂਦੇ ਨੇ ਬਾਹਰ ਵੀ ਜਾਂਦੇ ਹਾਂ ਤਾਂ ਸਿਰਫ ਸਬਜ਼ੀ ਲੈਣਾ ਸਮਾਨ ਲੈਣਾ। ਘਰ ਦਾ ਰਾਸ਼ਨ ਖਤਮ ਹੈ ਕੁੱਛ ਖਤਮ ਹੈ ਇਹ ਖਤਮ ਹੈ ਇਹਨੀ ਸਭ ਚੀਜ਼ਾਂ ਉੱਤੇ ਧਿਆਨ ਰਹਿੰਦਾ ਬਸ
ਲੇਕਿਨ ਫੇਿਰ ਵੀ ਹਾਊਸ ਵਾਈਫ ਦੀ ਫਿਰ ਵੀ ਹਾਊਸ ਵਾਈਫ ਦੀ ਜ਼ਿੰਦਗੀ ਮੈਨੂੰ ਲੱਗਦਾ ਬਹੁਤ ਵਧੀਆ ਹੈ ਮੈਨੂੰ ਤਾਂ ਬਹੁਤ
ਵਧੀਆ ਕੀ ਹੈ ਕੀ ਉਹਦੇ ਚ ਤੁਸੀਂ ਇਹ ਸਮਝ ਲੋਓ ਕੀ ਬਿਨਾ ਸੈਲਰੀ ਵਾਲਾ ਕਮ ਹੈਗਾ। ਚਲੋ ਕੋਈ ਜੋਬ ਕਰ ਰਹੇ ਹੋ। ਤੁਹਾਨੂੰ ਸੈਲਰੀ ਤੇ ਆ ਹੀ ਰਹੀ ਹੈ। ਨਾ ਸਾਰੀ ਥਕਾਨ ਚਲੀ ਜਾਦੀ ਹੋਣੀ ਆ ਸੈਲਰੀ ਦੇਖ ਕੇ
ਹਾਂ ਉਹ ਤੇ ਅਛਾ ਹੈ ਲੱਗਦਾ ਹੈ। ਨ ਆਪਣੇ ਪੈਸੇ ਕਮਾਏ ਕਿਨੂੰ ਨੀ ਅੱਛੇ ਲਗਦੇ ਨੇ ਜਦੋ ਸੈਲਰੀ ਹੱਥ 'ਚ ਲਗਦੀ ਹੈ ਤੇ ਲੱਗਦਾ ਕਿ ਹਾਂ ਇਹ ਸਾਡੀ ਕਮਾਈ ਹੈ। ਇਦੇ ਉਤੇ ਸਾਡਾ ਹੱਕ ਹੈ। ਲੇਕਿਨ ਇਕ ਗਿਲਟ ਵੀ ਰਹਿਦਾ ਹੈ। ਕਿ ਬੱਚੇ ਨੂੰ ਦੇਖ ਨੀ ਪਾਂਦੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਂਦੇ ਬੱਚੇ ਨੂੰ ਕੋਈ ਪੜ੍ਹਾਈ ਲਿਖਾਈ ਨੀ ਹੋ ਪਾਂਦੀ ਹੈ ਥੋੜਾ ਸਾਰਾ ਦਿਨ ਬੱਚੇ ਇਕੱਲੇ ਰੈੰਦੇ ਉਹਨਾ ਨੂੰ ਵੀ ਮਾਂ ਦੀ ਲੋੜ ਹੈ ਤੇ ਇੱਕ ਗਿਲਟ ਆ ਜਾਂਦੀ ਹੈ।
ਹਾਂਜੀ ਉਹ ਚੀਜ਼ ਤਾਂ ਹੁੰਦੀ ਹੈ। ਕੀ ਤਾਨੂੰ ਬੱਚਿਆਂ ਨੂੰ ਵੀ ਟਾਈਮ ਦੇਣਾ ਪੈਂਦਾ ਹੈ ਸਭ ਕੁਛ ਹੈ। ਲੇਕਿਨ ਉਹੀ ਹੈ ਨਾ ਫਿਰ ਲੱਗਦਾ ਕਿ ਇੰਨੀ ਪੜ੍ਹਾਈ ਲਿਖਾਈ ਕਿਉਂ ਕੀਤੀ ਨਾ ਹੀ ਕਰਦੇ
ਤੇ ਚੰਗਾ ਸੀ ਹੁਣ ਪੜ੍ਹਾਈ ਲਿਖਾਈ ਕਰਕੇ ਕਿ ਡਿਗਰੀਆਂ ਦੇ ਉੱਤੇ ਸਿਰਫ਼ ਧੂਲ ਜੰ ਮ ਰਹੀ ਹੋਰ ਕੁਛ ਨੀ ਹੈ ਹੁਣ ਕੋਨਫੀਡੈਂਸ। ਵੀ ਘੱਟ ਹੋ ਜਾਂਦਾ ਨਾ ਘਰ ਦੇ ਅੰਦਰ ਰਹਿ ਰਹਿ ਕੇ ਕਿ ਉਹੀ ਨਾ ਤੁਸੀਂ ਕਿਸੇ ਨਾਲ ਗੱਲ ਕਰ ਪਾਓ ਨਾ ਕੁਛ ਕਰ ਪਾਓ
ਹਾਂਜੀ ਉਹ ਹੈ ਨਾ ਕਿ ਜਿੱਦਾਂ ਦਾ ਬੰਦੇ ਦਾ ਸੋਚ ਮੈਂਟੈਲਿਟੀ ਮਾਹੌਲ ਬਣ ਜਾਂਦਾ ਹੈ ਬਸ ਓਦਾਂ ਹੀ ਉਨੂੰ ਫਿਰ ਆਦਤ ਹੋ ਜਾਂਦੀ ਹੈ ਫਿਰ ਉਹ ਕੰਫਰਟ ਜ਼ੋਨ ਤੋਂ ਬਾਹਰ ਆਣ ਦੀ ਕੋਸ਼ਿਸ਼ ਵੀ ਕਰਦਾ ਹੈ। ਲੇਕਿਨ ਉਹਦੀ ਹਿੰਮਤ ਨਹੀ ਹੁੰਦੀ ਹੈ।
ਹਾਂ ਉਹੀ ਹੈ ਨਾ ਡਰ ਲੱਗਦਾ ਰੈੰਦਾ ਹੈ ਕਿ ਤੁਸੀ ਗੱਲ ਕਿਵੇ ਕਰੋਗੇ ਕਿਵੇ ਚਾਰ ਲੋਕ ਨਾਲ ਮਿਲੋਗੇ ਕੋਈ ਕੁਛ ਕਹਿ ਤੇ ਨੀ ਦੇਗਾ ਤਾਨੂੰ ਇਸ ਹਿਸਾਬ ਨਾਲ- ਅ ਤਾਡੇ ਬਾਰੇ ਕੀ ਸੋਚੇਗਾ ਜੱਜ ਤੇ ਨਹੀ ਕਰੇਗਾ ਕਿ ਤੁਸੀ ਕਿਸ ਤਰ੍ਹਾਂ ਦੇ ਹੋ ਪੜ੍ਹੇ ਲਿਖੇ ਹੋ। ਕੇ ਵੀ ਉਹ ਉਹਨਾ ਤੁਸੀ ਕਮ ਕਰਦੇ ਰਹੋ ਤੇ ਇਕ ਤੁਹਾਡੀ ਬੋਡੀ ਤੇ ਤੁਹਾਡਾ ਮਾਇੰਡ ਵੈਸਾਂ ਹੀ ਬਣ ਜਾਦਾ ਹੈ।
ਲੈਂਗੂਏਜ ਹੀ ਚੇਂਜ ਲਕਦਾ ਹ ਤੁਹਾਡੀ ਗੱਲਾ 'ਚ ਤੁਹਾਡੇ ਚਲਣ 'ਚ ਹਾਂਜੀ ਘਰ 'ਚ ਤੁਹਾਨੂੰ ਥੋੜਾ ਪੁੱਛਿਆ ਜਾ ਰਿਹਾ ਜਾਂਦੈ ਕਿਓਂ ਬਈ ਐ ਆਜ ਏਚੀਜ਼ ਕਰਨੀ ਐ ਤੇ ਲੈਆਈਏ ਕਰ ਲਈਏ
ਹੂੰ ਉਹ ਐ ਨਾ ਕਿ ਤੁਸੀ ਪੈਸਾ ਕਮਾ ਰਏ ਓ ਤੇ ਧਾਡੀ, ਇੱਜਤ ਵੀ ਔਦੀ ਐ। ਹਾਊਸ ਵਾਈਫ ਦੀ ਕੋਈ ਸਮਝੋ ਇੱਜਤ ਈ ਨੀ ਐ ਰੋਟੀ ਬਣਾ ਲੀ, ਕਰ ਲੀ ਆ ਕੀ ਬਣਾਇਆ ਓ ਕਿਉਂ ਬਣਾਇਆ, ਹੂੰ, ਏਈ ਸਮਝ ਲੋੋ ਇਜਤ
ਕਾਮ ਕਰਦੇ ਰਓ ਪਰ ਕੋਈ- ਕੋਈ ਸਰਾਹਨਾ ਨਈ ਐ ਕਿ ਕੋਈ ਕੈਹ ਦੇ ਕਿ ਹਾਂ ਚਲੋ ਅੱਛਾ ਬਣਿਆ ਐ ਤੇ ਏਨਾ ਦਾ ਰੋਜ਼ ਦਾ ਏ ਕੰਮ ਐ ਰੋਟੀ ਤੇ ਧਾ ਤੁਸੀ ਰੋਜ਼ ਈ ਬਣਾਣੀ ਐ ਆਪਾ ਏਦੇ ਵਿਚ ਤੁਆਡੀ ਕੀ ਤਾਰੀਫ਼ ਕਰੀਏ, ਅਗੋ ਐ ਸੁਣਨ ਨੂੰ ਮਿਲਦੈ ਤੇ ਫਿਰ ਕੀ ਕੈ ਸਕਦੇ
ਅਜ ਕਲ ਦੀ, ਦੁਨੀਆਂ ਦੀ ਔ ਘਾਰਵਾਲੇ ਹੈਂਜੀ ਏਹੀ ਮੇਰਾ ਕਮ ਐ ਨਾ ਇਹ ਤੇ ਤੁਸੀ, ਕਰੋਗੇ, ਜਦਕੀ ਜ਼ਿੰਮੇਦਾਰੀ ਸਾਰਿਆਂ ਦੀ ਹੁੰਦੀ ਐ, ਓ ਤੇ ਹੈ ਓ ਤੇ ਓ ਤੇ ਕੈਹ
ਨਾਲੇ ਤੁਸੀ ਕਿਨੇ ਲੋਕੀ ਨਾਲ ਗੱਲ ਕਰਦੇ ਹੋ ਬਾਹਰ ਜਾ ਕੇ ਤੇ ਤਾਡੀ ਲੈਂਗੁਏਜ ਜਿਹੜੀ ਹੁੰਦੀ ਤੁਸੀ ਅਗਰ ਅਮ ਪੰਜਾਬੀ 'ਚ ਗੱਲ ਕਰਹੇ ਹੋ ਤਾਂ ਉਹਦੇ ਵਿਚ ਤੁਹਾਨੂੰ ਇਨਫਲੂਐਂਸੀ ਆਏਗੀ। ਤੁਸੀਂ ਇੰਗਲਿਸ਼ 'ਚ ਗੱਲ ਕਰ ਰਓ ਓਦੇ ਵਿਚ ਤਦ ਧਾਨੂੰ ਫਲੂਐਂਸੀ ਆਏਗੀ ਧਾਡੀ ਲੈਂਗੁਏਜ ਹੋਰ ਜ਼ਿਆਦਾ ਸਟਰੋਗ ਹੋਣ ਯਾਨਾਲੇ ਤੁਸੀ ਦਸ ਲੋਕਾ ਨਾਲ ਮਿਲਦੇ ਓ ਤੇ ਦਸ ਨਈ- ਨਈ ਚੀਜ਼ਾਂ ਸਿੱਖਣ ਨੂੰ ਮਿਲਦੀ ਐ ਏਥੇ ਚਾਰ ਦੀਵਾਰੇ ਦੇ ਵਿਚ ਹਾਊਸ ਵਾਈਫ ਬਣ ਕੇ ਰਹਿ ਕੇ ਕੀ ਤੁਹਾਨੂੰ ਸਿੱਖਣ ਨੂੰ ਮਿਲੇ ਪਨੀਰ ਦੀ ਸਬਜ਼ੀ ਜਦੋਂ ਪਨੀਰ ਦੀ ਸਬਜ਼ੀ ਬਣਾਓਗੇ ਨਾ ਓਦਾ ਓਦੀ ਸ਼ਿਮਲਾ ਮਿਰਚ ਤੇ ਨੀ ਬਣ ਜੇਗੀ, ਓਹੀ ਐ
ਨਈ ਐਸਾ ਨਈ ਐ ਬਈ ਹਾਊਸ ਵਾਈਫ ਦੀ ਡਿਊਟੀ ਤੇ ਚੌਵੀ ਘੰਟੇ ਦੀ ਡਿਊਟੀ ਹੁੰਦੀ ਐ ਕਦੇ ਓਨਾ ਨੂੰ ਚੈਨ ਈ ਨੀ ਮਿਲਦੀ ਐ, ਈ ਹੁਨ ਇਸ ਗੱਲ ਨੂੰ ਕੋਈ ਸਮਝੇ, ਜਾਂ ਨਈ ਸਮਝੇ ਓ ਕਮ ਓਨਾ ਨੂੰ ਲੇਕਿਨ ਕਿਉਂਕਿ ਸਭ ਕੈਂਦੇ ਨਾ ਓ ਤੁਆਡਾ ਉਹ ਕੈਂਦੇ ਨੇ ਏ ਤੁਆਡਾ ਫਰਜ਼ ਐ ਓ ਐ ਕੈਂਦੇ ਨੇ ਕੈਣ ਵਾਲੇ ਲੇਕਿਨ ਫਰਜ਼ ਨੀ ਹੁੰਦਾ ਐ ਤੇ ਸਾਨੂੰ ਸ਼ੁਰੂ ਤੋ ਹੀ ਕੁੜੀਆਂ ਨੂੰ ਸਿਖਾ ਦਿੱਤਾ ਜਾਦਾ ਐ ਕਿ ਬਈ ਤੁਸੀ ਕਰਨਾ ਐ-ਕਰਨਾ ਐ ਤੇ ਓਦੀ ਮੈਂਟੈਲਿਟੀ ਓਦਾ ਈ ਬਣ ਜਾਦੀ ਐ। ਹੁਣ ਸਾਨੂੰ ਵੀ ਸਿਖਾਇਆ ਈ ਗੇਐ।
ਹਾਂਜੀ।
ਕਰੋ ਐ ਵੀ ਗੱਲ ਆਦੀ-ਆਦੀ ਫਿਰ ਓ ਵੀ ਗੁੱਸਾ ਚੜਦੀ ਐ ਦੇਖੋ ਸਾ, ਹੋਰ ਤੇ ਚ, ਕੀ ਹਾਂ ਥੋੜੇ ਘਰ ਵਾਲੇ ਸਭ ਮਿਲ ਜੁਲ ਕੇ ਹੈਲਪ ਕਰ ਦੇਨ, ਥੋੜਾ ਜੇਆ ਤੇ ਕੋਈ ਓ ਨਈ ਆ ਕਿ ਥਕਾਵਟ ਓਦੇ ਚ
ਹਾਂਜੀ।
ਜਰੂਰੀ ਅਗਰ ਫੈਮਿਲੀ ਸਪੋਰਟ ਕਰ ਦੇਂਦੀ ਆ ਤਾਂ ਥੋੜਾ ਜੇਆ ਇੱਕ ਕੰਪਲੀਕੇਟਿਡ ਚੀਜ਼ਾਂ ਥੋੜੀਆਂ ਆਸਾਨ ਲੱਗਣ ਲੱਗ ਪੈਂਦੀਆਂ ਨੇ ਏਦਾਂ ਥੋੜਾ ਜੇਆ ਬਹੁਤ ਟੱਫ ਲੱਗਦੈ ਭਾਰ ਆ ਜਾਂਦੈ ਕੀ ਮੈਂ ਹੀ ਕਰਾਂ ਮੈਂ ਹੀ ਕਰਾਂ, ਮੈਂ ਹੀ ਕਰਾਂ ਕਈ ਵਾਰੀ ਖਿਝ ਕੇ ਬਾਰੋਂ ਆਓਂ ਈ ਨਈ ਕਰਦੈ ਰੋਟੀ ਬਣਾਣ ਦਾ। ਤਾ ਫ, ਫਿਰ ਵੀ ਬਾਚੇ ਦੇ ਮੂੰਹ ਦੇਖੋ ਉ ਵੀ ਸਵੇਰ ਦੀ ਗਈ ਹੋਈਆਂ। ਹੋਰਨਾ ਵੀ ਟਾਈਮ ਦੇਣਾ ਚਾਹੀਦਾ ਐ, ਕੀ ਕਰੀਏ ਹੁਣ?
ਓ ਤੇ ਹੈ ਹੁਣ ਸਪੋਟ ਤੇ ਸਪੋਟ ਤੇ ਦੋਨਾਂ ਪਾਸੇ ਚਾਹੀਦਾ ਹਾਊਸ ਵਾਈਫ ਹੋਏ ਚਾਹੇ। ਅਹ ਤੁਸੀਂ ਕੰਮ ਕਰ ਰਹੇ ਹੋ। ਬਾਹਰ ਜੋਬ ਕਰ ਰਹੇ ਹੋ ਤਾਂ ਵੀ ਕਿਉਂਕਿ ਘਰੇ ਵੀ ਤੁਸੀਂ ਕੰਮ ਕਰ ਰਹੇ ਹੋ। ਇੱਕ ਹੀ ਜਣਾ ਕੰਮ ਕਰਦਾ ਪਿਆ ਕਰਦਾ ਪਿਆ ਕਰਦਾ, ਪਿਆ ਉਹਨੂੰ ਵੀ ਥਕਾਨ ਚੜ੍ਹਦੀ ਉਹਨੂੰ ਵੀ। ਥੋੜ੍ਹਾ ਟਾਈਮ ਚਾਹੀਦਾ ਹੈ। ਉਹ ਵੀ ਸੋਚਦਾ ਹੈ, ਕਿ ਯਾਰ ਚਾਰ ਲੋਕੀ ਅਗਰ ਆ ਕੇ ਥੋੜ੍ਹੀ ਜਿਹੀ ਹੈਲਪ ਕਰਾ ਦੇਣਗੇ। ਤੇ ਉਹਨੂੰ ਘੱਟ ਤੋਂ ਘੱਟ ਆਪਣੇ ਵਾਸਤੇ ਟਾਈਮ ਤੇ ਮਿਲ ਜਾਏਗਾ ਨਾ ਘੱਟ ਤੋਂ ਘੱਟ ਕੁਛ ਨਹੀਂ ਤੇ। ਜਿਹੜਾ ਉਹਦਾ ਕੁੱਛ ਕਰਨ ਦਾ ਮਨ ਹੈ, ਜਾਂ ਥੋੜਾ ਇਕੱਲੇ ਬਹਿ ਕੇ। ਗਾਣੇ ਹੀ ਸੁਣਨ ਦਾ ਮਨ ਹੈ ਤੇ ਚਲੋ, ਉਹ ਵੀ ਕਰ ਲਏਗੀ। ਪਰ ਨਹੀਂ ਉਹ ਤੇ ਜਿੰਮੇਦਾਰੀ, ਜਿਹੜੀ ਇਹ ਸਾਰਾ ਸਵੇਰ ਤੋਂ ਲੈ ਕੇ ਰਾਤ ਤੱਕ ਜਦ ਤੱਕ ਬੱਚੇ ਸੋ ਨਾ ਜਾਣ। ਸਭ ਨੂੰ ਸੁਆ ਸੂਉ ਕੇ ਰਸੋਈ ਦਾ ਕੰਮ ਸਾਰਾ ਸਮੇਟ ਕੇ ਉਹਦੇ ਬਾਅਦ ਹੀ ਫੁਰਸਤ ਮਿਲਦੀ ਹੈ। ਕਿ ਬੰਦਾ ਬੈ ਕੇ ਕੁਛ ਆਪਣੇ ਬਾਰੇ ਸੋਚੇ ਲੇਕਿਨ, ਫਿਰ ਥਕਾਨ ਏਨੀ ਹੁੰਦੀ ਐ ਕਿ ਇਨਸਾਨ ਸੋ ਜਾਂਦੈ।
ਉਹੀ ਗੱਲ ਹੈ, ਨਾ ਇਹ ਛੋਟੀ ਜਿਹੀ ਸਮਝ ਦੀ ਗੱਲ ਹੈ। ਕਿ ਭਾਈ ਘਰ 'ਚ ਜਿੰਨੇ ਮੈਂਬਰ ਉਨੇ ਹੀ ਹੱਥ ਵੰਡਾ ਦੇਣ। ਚਾਹੇ ਉਹ ਬੱਚੇ ਹੋਣ ਚਾਹੇ ਉਹ ਬਜ਼ੁਰਗ ਹੋਣ ਅਗਰ ਸਬ ਥੋੜ੍ਹਾ। ਥੋੜ੍ਹਾ ਇੱਕ ਮੈਂਟਲੀ ਫਿਜ਼ਕਲੀ ਸਪੋਰਟ ਦੇ ਦੇਣ ਅਤੇ ਘਰ ਦਾ ਮਾਹੌਲ ਵੀ। ਖੁਸ਼ਨੁਮਾ ਰਹਿੰਦਾ ਹੈ। ਤੇ ਥਕਾਵਟ ਮਿਲਦੀ ਹੁਣ ਇੱਕ ਬੰਦੇ ਦੇ ਉੱਤੇ ਸਾਰੀ ਜਿੰਮੇਦਾਰੀ ਸੁੱਟ ਦੇਣੀ। ਉਹ ਤੇ ਗਲ ਉਹ ਗਲਤ ਹੈ, ਚਾਹੇ ਉਹ ਵਰਕਿੰਗ ਵੂਮੈਨ ਹੋ ਜਾਂ ਫਿਰ ਹਾਊਸ ਵਈਫ ਹੋਵੇ। ਤੁਸੀਂ ਉਹਦੇ ਉੱਤੇ ਪੂਰੀ ਜ਼ਿੰਮੇਦਾਰੀ ਨਹੀਂ ਸੁੱਟ ਸਕਦੇ ਹੈ। ਕਿਉਂਕਿ ਅ ਘਰ ਸਭ ਦਾ ਹੈ।
ਤੁਸੀਂ ਕੰਮ ਵੀ ਕਰਕੇ ਆ ਰਹੇ ਹੋ, ਤੁਹਾਨੂੰ ਸਿਰਫ ਕੋਈ ਅਹ। ਦੋ ਵਰਡ ਤੁਹਾਡੀ ਤਾਰੀਫ਼ ਕਰਦੇ ਤਾਂ ਤੁਹਾਨੂੰ ਚੰਗਾ ਲੱਗਦਾ, ਤੁਹਾਡੀ ਸਾਰੀ ਥਕਾਨ ਚਲੀ ਜਾਂਦੀ ਹੈ। ਜਾਂ ਤੁਸੀਂ ਘਰ ਦਾ ਵੀ ਕੰਮ ਕਰ ਰਹੇ ਹੋ, ਹਾਊਸ ਵਈਫ ਬਣ ਕੇ ਤਾਂ ਵੀ ਕੋਈ ਕਹਿ ਦੇ ਕਿ, ਅੱਜ ਰੋਟੀ ਬਹੁਤ ਸਵਾਦ ਬਣੀ ਹੈ। ਲਿਆ ਮੈਂ ਤੇਰੀ ਮਦਦ ਕਰਾ ਦਾ। ਕਿ ਆਜ ਤੂੰ ਬਹੁਤ ਅੱਛਾ ਰੋਟੀ ਬਣਾਈ ਹੈ, ਸਬਜ਼ੀ ਬੜੀ ਟੇਸਟੀ ਬਣੀ ਸੀ। ਇਸ ਤਰ੍ਹਾਂ ਹੀ ਕੋਈ ਕਹਿਦੇ ਤੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਜਨਾਨੀ ਦਾ ਦਿਨ ਬਣ ਜਾਂਦਾ ਹੈ। ਕਿ ਚਲੋ, ਮੇਰਾ ਕੰਮ ਕੀਤਾ ਹੋਇਆ ਸਫਲ ਤੇ ਹੋਇਆ ਲੇਕਿਨ ਜਦੋਂ ਕੋਈ ਕਹਿ ਦਿੰਦਾ ਹੈ ਨਾ। ਕਿ ਤੂੰ ਤੇ ਰੋਟੀ ਸਵਾਦ ਬਣਾਉਂਦੀ ਹੈ ਤੈਨੂੰ ਮੈਂ ਰੋਜ਼ ਰੋਜ਼ ਕੀ ਤਾਰੀਫ਼ ਕਰਾਂ। ਹੁਣ ਬੰਦਿਆਂ ਵੀ ਬੰਦੀ ਵੀ ਡੀਮੋਟੀਵੇਟ ਹੋ ਜਾਂਦੀ ਹੈ ਯਾਰ ਮੈਂ ਉਹੀ। ਕੰਮ ਕਰੀ ਜਾ ਰਹੀ ਹਾਂ। ਡੇਲੀ ਉਹੀ ਕੰਮ ਕਰੀ ਜਾ ਰਹੀ ਹਾਂ। ਇਹਦੇ ਵਿੱਚ ਗਰੋਥ ਕੀ ਹੈ ਕੁਛ ਨਹੀ।
ਨਹੀਂ, ਨਹੀਂ। ਨਹੀਂ ਗਰੋਥ ਵਾਲੀ ਦੇਖੋ, ਗੱਲ ਨਹੀਂ ਹੁੰਦੀ ਰਿਸਪੋਂਸਿਬਿਲਟੀ ਵਾਲੀ ਗੱਲ ਹੁੰਦੀ ਹੈ। ਰਿਸਪੋਂਸੀਬਿਲਟੀ ਸਭ ਨੂੰ ਆਪਣੀ ਆਪਣੀ ਚੁੱਕਣੀ ਚਾਹੀਦੀ ਹੈ। ਅਗਰ ਇੱਕ ਬੰਦਾ ਬਾਹਰ ਜਾ ਕੇ ਕਮਾ ਸਕਦਾ ਹੈ। ਅਤੇ ਉਹਨੂੰ ਘਰ 'ਚ ਆ ਕੇ ਵੀ ਇੱਕ ਸਪੋਰਟ ਦੇਣਾ ਚਾਹੀਦਾ, ਆਪਣੀ ਵਾਈਫ ਨੂੰ। ਔਰ ਵਾਈਫ ਵੀ ਅਗਰ ਬਾਹਰ ਜਾ ਕੇ ਕਮਾ ਸਕਦੀ ਹੈ, ਔਰ ਘਰ ਦੇ ਕੰਮ ਕਰ ਸਕਦੀ ਹੈ। ਅਤੇ ਉਹਨੂੰ ਸਪੋਰਟ ਕਰਨਾ ਹੀ ਚਾਹੀਦਾ ਹੈ, ਇੱਕ ਜੈਂਟਸ ਨੂੰ। ਔਰ ਕਰਨਾ। ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਦੇਖੋ ਉਹ ਇੱਕ ਬੰਦੇ ਨੂੰ ਨਹੀਂ ਲੱਗਣਾ ਚਾਹੀਦਾ। ਕਿ ਅਸੀਂ ਸਭ ਕੁਛ ਇੱਕ ਟਾਈਮ 'ਚ ਉਹ ਸਬ ਚੀਜ਼ਾਂ ਬੋਝ ਲੱਗਣ ਲੱਗ ਪੈਂਦੀਆਂ ਹੈ। ਜਦ ਮਿਲ ਕੇ ਮੈਂ ਇੱਕ ਉਹ ਦੀ ਵੀਡੀਓ ਦੇਖੀ ਸੀ ਇੰਸਟਾ 'ਤੇ ਬੜੀ ਵਾਇਰਲ ਹੁੰਦੀ ਹੈ। ਬੰਦਾ ਜਨਾਨੀ ਦੋਨੋਂ ਸਵੇਰੇ ਉੱਠਦੇ ਹੈ ਆਪਣਾ ਰੂਟੀਨ ਕੱਢਦੇ। ਇੱਕ ਇੱਕ ਝਾੜੂ ਲਾ ਲੈਂਦਾ ਹੈ ਤੇ ਇੱਕ ਤਦ ਤੱਕ ਆਪਣਾ ਜਿਵੇਂ ਸਵੇਰੇ ਸਵੇਰੇ ਲੋਕ ਗਰਮ ਪਾਣੀ ਵਗੈਰਾ ਪੀਂਦੇ ਬਣਾ ਕੇ ਦੋਨੋਂ ਬੈਠ ਕੇ ਆਰਾਮ ਨਾਲ। ਪਾਣੀ ਪੀਂਦੇ ਨੇ ਫਿਰ ਦੋਨੋਂ ਇਕੱਠੇ ਹੋ ਕੇ ਥੋੜ੍ਹੀ ਦੇਰ ਐਕਸਰਸਾਈਜ਼ ਕਰਦੇ ਹੈ। ਫਿਰ ਦੋਨੋਂ ਜਾ ਕੇ ਇੱਕ ਨਾਸ਼ਤਾ ਬਣਾਉਣ ਚਲਿਆ ਜਾਂਦਾ ਹੈ। ਬੰਦਾ ਦੂਜਾ ਬੱਚਿਆਂ ਨੂੰ ਉਠਾ ਕੇ ਸਕੂਲ ਵਾਸਤੇ ਰੈਡੀ ਕਰ ਦਿੰਦਾ ਹੈ। ਤਦ ਤੱਕ ਨਾਸ਼ਤਾ ਬਣ ਜਾਂਦਾ ਬੱਚਿਆਂ ਨੂੰ ਖਵਾਉਂਦੇ ਅਤੇ ਖੁਸ਼ ਨਮਾਂ ਮਾਹੌਲ ਹੁੰਦਾ ਹੈ। ਔਰ ਬੱਚੇ ਵੀ ਦੇਖ ਕੇ ਸਿੱਖਦੇ ਹੈ ਸਭ ਚੀਜ਼ਾਂ ਹਨਾ ਉਹ ਬੱਚਿਆਂ ਨੂੰ ਤਾਂ ਸਿਖਾਣਾ ਹੀ। ਚਾਹੀਦਾ ਮੈਂ ਤਾਂ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦਾ ਕਿ ਚਾਹੇ ਉਹ ਕੁੜੀ ਹੋਵੇ ਚਾਹੇ ਉਹ। ਮੁੰਡਾ ਹੋਵੇ ਕਿ ਮਿਲ ਕੇ ਕੰਮ ਕਰੋ। ਹੈਲਪ ਨਹੀਂ ਇਹਨੂੰ ਤੁਸੀਂ ਹੈਲਪ ਦਾ ਨਾਂ ਨਹੀਂ ਦੇ ਸਕਦੇ। ਕਿ ਮੰਮੀ ਦੀ ਹੈਲਪ ਕਰ ਰਹੇ ਹੋ। ਇਹਨੂੰ ਤੁਸੀਂ ਆਪਣੀ ਜਿੰਮੇਵਾਰੀ, ਸਮਝ ਕੇ ਕਰਨਾ ਹੈ। ਕਿਉਂਕਿ ਉਸ ਘਰ ਚ ਤੁਸੀਂ ਵੀ ਰਹਿ ਰਹੇ ਹੋ।
ਹਾਂਜੀ, ਉਹੀ ਹੈ ਨਾ ਮਿਲ ਬੱਟ ਕੇ ਕੰਮ ਕਰ ਲਉਗੇ ਤੇ ਕੋਈ ਵੀ ਕੰਮ ਤੁਹਾਨੂੰ ਬੋਝ ਨਹੀਂ ਲੱਗਦਾ। ਭਾਵੇਂ ਉਹ ਬਾਹਰ ਦਾ ਹੋਏ, ਭਾਵੇਂ ਉਹ ਘਰਦਾ ਹੋਵੇ।
ਉ ਓਹੀ ਓਹੀ ਚਲੋ ਆਪਣੇ ਆਪ ਨੂੰ ਤੁਸੀਂ ਇੰਨਾ ਉਹ ਨਾ ਕਹੋ ਕਿ ਹਾਊਸ ਵਾਈਫ ਦੀ ਵੈਲਿਊ ਨਹੀਂ ਹੈ ਵੈ ਵੈਲਿਊ। ਸਭ ਹੁੰਦੀ ਹੈ ਔਰ ਆਪਣੀ ਵੈਲਿਊ ਘੱਟ ਨਹੀਂ ਕਰਨੀ ਚਾਹੀਦੀ। ਕੰਮ ਕਿਸੇ ਵਾਸਤੇ ਵੀ ਕੋਈ ਸੌਖਾ ਨਹੀਂ ਹੁੰਦਾ ਬਾਕੀ ਚਲੋ ਵਧੀਆ ਹੈ, ਫਿਰ ਗੱਲ ਕਰਦੇ ਹਾਂ।
ਹਾਂਜੀ ਚਲੋ ਜੀ, ਚਲੋ ਜੀ ਹਾਂਜੀ ਚਲੋ, ਓਕੇ ਸਤਿ ਸ੍ਰੀ ਅਕਾਲ।